ਹਾਂਜੀ।
ਸਸ੍ਰੀ ਕਾਲ।
ਸਤਿ ਸ਼੍ਰੀ ਅਕਾਲ ਭੈਣ ਜੀ। ਹੋਰ ਕਿਆ ਹਾਲ ਚਾਲ ਐ? ਹਾਂਜੀ ਮੈਂ ਠੀਕ ਆ, ਹੋਰ ਤੁਸੀਂ ਸੁਣਾਓ? ਹੋਰ ਬੱ ਹੋਰ ਮੈਂ ਬਸ ਰੋਟੀ ਬਣਾਦੀ ਪਈ ਸੀ। ਤੇ ਉਹ ਬਸ ਇਹਨਾਂ ਨੂੰ ਆਪਣੇ ਵੀ ਅਵੀਸ ਨੂੰ ਦੇਣ ਲੱਗੀ ਸੀ ਰੋਟੀ। ਤੇ ਹੋਰ ਸੁਣਾਓ ਤੁਹਾਡਾ ਕੀ ਹਾਲ-ਚਾਲ ਏ?
ਬਸ ਵੇਲੇ ਛੁੱਟੀਆਂ ਪਈਆਂ ਤਿੰਨ ਬੱਚਿਆਂ ਦੀਆਂ ਮੇਰੀਆਂ ਆਪ ਛੁੱਟੀਆਂ ਪਈਆਂ ਦੇਨ ਗਰਮੀਆਂ ਆ ਗਈਆਂ ਨੇ।
ਬਨੇ ਹੋਏ ਆ ਥੋਡੇ ਕੋਲੇਜ।
ਨਾ ਨਾ।
ਤੁਹਾਡੇ ਮਤਲਬ ਕਿ ਅਹ ਅ ਅੱਛਾ ਨਹੀਂ ਉਹ ਤੁਹਾਡੇ ਤੇ ਅਹ ਛੁੱਟੀਆਂ ਤੇ ਓ ਮਤਲਬ ਕਿ ਆ ਜਦੋਂ ਆ ਜਾਂਦੇ ਹੈਗੇ ਨਾ ਫਸਟ ਡੇਅ ਵਿੱਚ ਤੇ ਉਦੋਂ ਤੇ ਫੇਰ ਮਤਲਬ ਕਿ ਘੱਟ ਹੁੰਦੀਆ ਨਾ ਛੁੱਟੀਆਂ ਤੁਹਾਡੀਆਂ ਨਾ।
ਨਹੀਂ ਮਤਲਬ ਥੋੜੀ ਮਤਲਬ ਜੇ ਮਲ ਸਕੂਲ ਟਾਈਮ ਦੇ ਜੇ ਬੱਚਿਆਂ ਦੇ ਪੈਂਦੇ ਨੇ ਉਸ ਤੋਂ ਘੱਟ ਹੀ ਹੁੰਦੀਆ ਸਾਡੀਆਂ ਲਾ ਲ‌ਓ ਤੁਸੀਂ।
ਅੱਛਾ ਜੀ ਫੇਰ ਹੋਰ ਕਿੱਥੇ ਗਏ ਨੀ ਘੁੰਮਣ ਫਿਰ ਗਏ ਛੁਟ
ਨਾ ਬਸ ਗਰਮੀ ਇੰਨੀ ਹੋਈ ਪ‌ਈ ਏ ਮਨ ਨੀ ਲੱਗਦਾ ਕਿਤੇ ਘਰੋਂ ਨਿਕਲਣ ਦਾ।
ਅੱਛਾ, ਹੋਰ ਮੰਮੀ-ਪਾਪਾ ਠੀਕ ਐ?
ਹਾਂਜੀ ਬਸ ਸਭ ਵਧੀਆ, ਬਸ ਮੈਂ ਤੁਹਾਡੇ ਤੋਂ ਇਹਨ ਇੱਕ ਪੁੱਛਣਾ ਸੀ ਕੁਛ ਜਿਵੇਂ ਹੁਣ ਮੈਂ ਸੋਚਦੀ ਪਈ ਸੀ ਹਰਿਮੰਦਰ ਸਾਹਿਬ ਜਾਣ ਦਾ ਉੱਥੇ ਕੀ ਕਹਿੰਦੇ ਨੇ ਜਦੋਂ ਗੁਰਪੂਰਬ ਤੇ ਗੁਰੂ ਅਰਜਨ ਦੇਵ ਜੀ ਜਦੋਂ ਗੁਰਪੂਰਬ ਆਣ ਲੱਗਾ ਨਾ ਪਤਾ ਹੋਣਾ ਤੁਹਾਨੂੰ?
ਹਾਂਜੀ-ਹਾਂਜੀ।
ਮੈਂ ਇਹੀ ਤੁਹਾਡੇ ਤੋਂ ਪੁੱਛਣਾ ਸੀ ਕਿ ਗੁਰਪੂਰਬ ਨੂੰ ਤੁਸੀਂ ਮਤਲਬ ਕਿਵੇਂ ਸੈਲੀਬ੍ਰੇਟ ਕਰਦੇ ਓ ਕਿਵੇਂ ਬਨਾਉਂਦੇ ਓ? ਸਿੱਖਾਂ ਚ ਕਿਵੇਂ ਸੈਲੀਬ੍ਰੇਟ ਕੀਤਾ ਜਾਂਦਾ ਕਿਸ ਸਟਾਟਹੋਗੁ ਸੋ ਮਤਲਬ ਜਿਵੇਂ ਗੁਰਦੁਆਰੇ ਚ ਪਾਠ ਵਗੈਰਾ ਹੁੰਦਾ ਨੇ ਮੈਂ ਵੇਖ ਸਿਆਣੇ ਚਲੀਆਂ ਵਗੈਰਾ ਲੱਗਦਾ ਨਾ ਚਾਲੀ ਦਿਨਾਂ ਦਾ ਤੇ ਉਹਨਾਂ ਚ ਕਿਹੜਾ-ਕਿਹੜਾ ਪਾਠ ਹੁੰਦਾ ਐ?
ਮਤਲਬ ਕਿ ਜਿਵੇਂ ਗੁਰੂ ਅਰਜਨ ਦੇਵ ਜੀ ਦਾ ਗੁਰਪੂਰਬ ਹਨ। ਹੁੰਦਾ ਨਾ ਜਿਸ ਦਿਨ ਹੁੰਦਾ ਵੇ ਜਿਵੇਂ ਏਸ ਵਾਰੀ ਅਠਾਰਾਂ ਤਰੀਕ ਦਾ ਹੈਗਾ ਵੇ ਤੇ ਫੇਰ ਨਾ ਮਤਲਬ ਕਿ ਉਹਦੇ ਤੋਂ ਚਾਲੀ ਦਿਨ ਪਹਿਲੇ ਤੇ ਮਤਲਬ ਕਿ ਚਾਲੀ ਦਿਨ ਤੋਂ ਵੀ ਤੁਸੀਂ ਲਾਉ ਮਤਲਬ ਕਿ ਪੰਤਾਲੀ ਦਿਨ ਲਗਾਓ ਲੋ ਤੇ ਉਸ ਤੋਂ ਪਹਿਲੇ ਦਿਨ ਮਤਲਬ ਕੀ ਚੱਲੀਏ ਤੇ ਚਾਲੀ ਦਿਨ ਦਾ ਹੀ ਰਹਿੰਦਾ ਹੈਗਾ ਵੇ ਤੇ ਮਤਲਬ ਪਾਠ ਫੇਰ ਚਾਲੀ ਦਿਨ ਪਹਿਲੇ ਸ਼ੁਰੂ ਕਰਦੇ ਹੈਗੇ ਨੇ। ਤੇ ਅਹ‌ ਹਾਂਜੀ, ਉਹਦੇ ਵਿੱਚ ਕਰਦੇ ਹੈਗੇ ਨੇ ਜਪੁਜੀ ਸਾਹਿਬ ਜੀ ਦਾ ਪਾਠ ਤੇ ਸੁਖਮੈਨੀ ਸਾਹਿਬ ਜੀ ਦਾ ਪਾਠ ਤ ਕਰਦੇ ਹੈਗੇ ਫਿਰ ਉਸ ਤੋਂ ਬਾਅਦ ਹੁੰਦਾ ਹੈਗਾ ਵੀ ਫੇਰ ਉਸ ਤੋਂ ਬਾਦ ਕਰਦੇ ਹੈਗੇ ਨਾ। ਅਹ ਧੰਨ ਗੁਰੂ ਅਰਜਨ ਦੇਵ ਜੀ ਦਾ ਕਰਦੇ ਹੈਗੇ ਆ ਨਾ ਕਿ ਦੇਖਲੋ ਕਿਨੇ ਮਰਾਰੇ ਨੇ ਸਾਡੇ ਮਹਾਰਾਜ ਨੇ ਸ਼ਹੀਦੀਆਂ ਦਿੱਤੀਆਂ ਵੀ ਜਿਨਾਂ ਦੇ ਉਹਨਾਂ ਦੇ ਸ਼ਹੀਦੀਆਂ ਨੂੰ ਯਾਦ ਕਰੇ ਤੇ ਰੋਂਗਟੇ ਖੜੇ ਹੋ ਜਾਂਦੇ ਨੇ ਜਦੋਂ ਉਹ ਗੁਰਦੁਆਰੇ ਚ ਸ਼ਬਦ ਮਤਲਵ ਰਹਿੰਦੇ ਹੈਗੇ ਨਾ ਅਹ ਤੇਤੀ ਲੋ ਤੇ ਸਮਾਧੀਆਂ ਲਾਈਆਂ ਧਾਨੂੰ ਖਵਾਜਾ ਮੈਨੇ ਉਦੋਂ ਤੇ ਫਿਰ ਨਾ ਰੂਹ ਕੰਢੇ ਖੜੇ ਹੋ ਜਾਂਦੇ ਨੇ, ਕਿ ਧੰਨ ਹੈਗੇ ਸੀ ਉਹ ਗੁਰੂ ਸਾਡੇ। ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ ਅ ਅਤੇ ਇਸਨੂੰ ਮੈਨੂੰ ਸਗੋਂ ਮੈਂ ਆਪਣਾ ਦੱਸਾਂ ਤੁਹਾਨੂੰ ਐਕਸਪੀਰੀਅੰਸ ਮੈਂ ਬਣਾਉਣ ਲੱਗੀ ਕੜਾਹ ਪ੍ਰਸ਼ਾਦ ਤੇ ਉਹ ਪ੍ਰਸ਼ਾਦ ਦੀ ਅਹ ਛਿੱਟ ਮੇਰੇ ਨਾ ਹੱਥ ਦੇ ਉੱਤੇ ਪੈ ਗਈ ਇਸ ਲਈ ਹਾਲ ਹਲਕੀ ਜ ਛਿੱਟ ਪਈ ਤੇ ਮੇਰੇ ਤੇ ਨਾ ਇੰਝ ਜਾਨ ਨਿਕਲ ਗਈ ਹੈ ਂਮੈਂ ਕਹਿੰਦੀ ਵੀ ਸੀ ਉਹ ਤੇ ਧਨ ਉਹ ਹੈਗੇ ਸੀ ਗੁਰੂ ਸੀ ਜਿਨ੍ਹਾਂ ਨੇ ਇੰਨੀਆਂ ਸ਼ਹੀਦੀਆਂ ਦਿੱਤੀਆਂ ਤੱਤੀਆਂ ਤਵੀਆਂ ਦੇ ਉੱਤੇ ਬੈਠੇ ਸਾਨੂੰ ਅਸੀਂ ਇਨਸਾਨ ਦੇਖ ਲਓ ਜਿਹਨਾਂ 'ਚ ਵੀ ਆਪਣਾ ਉਹ ਬਰਦਾਸ਼ਤ ਨਹੀਂ ਕਰ ਪਾਦੇ। ਇੱਕ ਜਿਹਦਾ ਜੀ ਮੈਨੂੰ ਇੰਨੀ ਦੇਰ ਉੱਹ ਦਰਦ ਹੁਂਦੀ ਰਹੀ। ਤੇ ਉਹਦੇ ਤੇ ਛਾਲਾ ਬਣ ਗਿਆ ਮਤਬ
ਹਾਂ ਬਿਲ
ਜਿਨਾਂ ਦੇ ਸ਼ੀਰ ਛਾਲੇ ਪੈ ਗਏ ਸੀ ਧੰਨ ਹੈਗੇ ਨੂੰ ਬਸ ਉਹਨਾਂ ਦੀ ਯਾਦ ਦੇ ਵਿੱਚ ਮਨਾਏ ਜਾਂਦੇ ਨੇ ਹੋਰ ਇਨਸਾਨ ਬਿਲਕਲ ਤਾਂ ਕੁਛ ਹੈ ਨਹੀਂੀ ਪਿਆਰ ਹੈਗਾ ਪ੍ਰਮਾਤਮਾ ਨਾਲ ਸ਼ਰਧਾ ਹੈਗੀ ਏ। ਚਲੋ ਉਹਨਾਂ ਦੇ ਇਸ ਬਹਾਨੇ ਪਾਠ ਵੀ ਹੋ ਜਾਂਦਾ ਹੈਗਾ ਵੇ। ਹੈ ਨਾ।
ਬਿਲਕੁਲ ਤੇ ਮਤਲਬ ਜਿਵੇਂ ਮੰਨ ਲਓ ਜਿਸ ਜਦੋਂ ਮੰਨ ਲਓ ਕਿ ਮੱਧ ਵੀ ਹੁੰਦਾ ਮੈਂ ਸੁਣਿਆ, ਕਿਉਂਕਿ ਮੈਂ ਇੱਕ ਵਾਰੀ ਨਾ ਗੁਰਦੁਆਰੇ ਗਈ ਸੀ ਜ ਹੁਣ ਪਾਠ ਚੱਲਦੇ ਹੀ ਪਏ ਨੇ। ਤੇ ਮ ਹੁੰਦਾ ਤੇ ਮਧ ਦੇ ਵਿੱਚ ਕੀ ਕਰਦੇ ਨੇ ਮਤਲਬ, ਉਹੀ ਪਾਠ ਵਗੈਰਾ ਹੁੰਦਾ ਹੈ ਤੇ ਕੁਛ ਜਿਵੇਂ ਕੀ ਕੀ ਹੁੰਦਾ।
ਹਾਂਜੀ, ਮੱਧ ਦੇ ਵਿੱਚ ਉਸ ਤਰ੍ਹਾਂ ਹੀ ਜ ਪਾਠ ਹੋਏਗਾ ਜਿਵੇਂ ਜ ਜ ਚਾਹੀਦਾ ਸੁੱਕਮਨੀ ਸਾਹਿਬ ਦਾ।
ਹਾਂ ਤੇ ਮਤਲਬ ਜਿਵੇਂ ਮਤਲਬ ਚੇ ਮਾਲੋ ਲੰਗਰ ਵਗੈਰਾ ਮਤਲਬ ਹਰ ਰੋਜ਼ ਹੁੰਦਾ ਹੈ ਕਿ ਆਪਣੀ ਆਪਣੀ ਸ਼ਰਧਾ ਨਾਲ ਲੋਕੀ ਲੈ ਕੇ ਆਉਂਦੇ ਨੇ ਕੁਛ ਵੀ
ਜੀ। ਨਹੀਂ- ਨਹੀਂ ਲੰਗਰ ਤੇ ਹੈਗਾ ਵੀ ਚਾਰ ਦਾਨ ਲੰਗਰ ਤੇ ਰੋਜ਼ ਹੁੰਦਾ ਜੇ ਤੇ ਹਾਂਜੀ, ਚਾਹ ਤੇ ਗੁਰਦੁਆਰੇ ਹੀ ਬਣ ਜਾਂਦੀ ਹੈਗੀ ਹੈ ਤੇ ਬ ਆਪਣੀ ਆਪਣੀ ਸ਼ਰਦਾ ਨੁਸਾਰ ਕੋਈ ਬਿਸਕੁਟ ਲੈ ਆਂ ਕਦੇ ਚੋਲਾਂ ਦਾ ਪ੍ਰਸ਼ਾਦ ਹੋ ਜਾਂਦਾ ਕਦੇ ਖਿਚੜੀ ਦਾ ਪਾਸਤਾ ਲਗਾ ਲਉ ਵੀ ਜਿਵੇਂ -ਜਿਵੇਂ ਕੋਈ ਬਣਾਣੇ ਆਪਣੀ ਮਰਜ਼ੀ ਗੁਰੂ ਘਰ ਕੋਈ ਮਨਾਹੀ ਨਹੀਂੀ ਹੈ। ਠੀਕ ਏ ਤੇ ਬਸ ਜਿਵੇਂ -ਜਿਵੇਂ ਪ੍ਰਸ਼ਾਦ ਆਦ ਤੇ ਉਸੇ ਹਿਸਾਬ ਨਾਲ ਸੰ ਅਤ ਨੋ ਕੇ ਨਾ ਹੈਨਾ ਬਾਕੀ ਮਧ ਵਾਲੇ ਦੇ ਦਿਨ ਥੋੜ੍ਹੀ ਜਿਆਦਾ ਹੀ ਬੜੀ ਰੌਣਕ ਲੱਗ ਗਈ ਸੀ। ਹਾਂਜੀ।
ਅੱਛਾ, ਅੱਛਾ ਨਹੀਂ ਮੈਂ ਗਈ ਸੀ ਨਾ ਆਪਣੇ ਮੇਰੇ ਘਰ ਦੇ ਕੋਲ ਵੀ ਹੈਗਾ ਗੁਰਦੁਆਰਾ ਵੀ ਮੈਂ ਮੈਂ ਕਿਹਾ ਪਤਾ ਨੀ ਕਿਹੜੇ ਚੀਜ਼ ਦਾ ਪਾਠ ਹੁੰ ਵੀ ਮੈਨੂੰ ਚੇਤੇ ਆਇਆ ਕਿ ਹਾਂ ਗੁਰੂ ਅਰਜਨ ਦੇਵ ਜੀ ਦਾ ਗੁਰਪੁਰਬ ਆਣ ਲੱਗਾ ਤੇ ਚਲੀਆ ਲਗਦਾ ਚਾਲੀ ਦਿਨ ਦਾ ਚਾਲੀ ਦਿਨ ਪਹਿਲੇ ਤੇ ਮੰਨ ਲਓ ਫੇਰ ਚਾਲੀ ਦਿਨ ਖ਼ਤਮ ਹੋ ਗਏ ਨੇ ਤੇ ਅ ਮਤਲਬ ਚਾਲੀਵਾ ਦਿਨ ਹੁੰਦਾ ਐ ਉਸੇ ਦਿਨ ਜਦੋਂ ਭੋਗ ਪੈਂਦੈ
ਹਾਂਜੀ ਹਾਂਜੀ ਜੋ ਚਾਲੀ ਪੂਰਾ ਦਿਨ ਹੁੰਦਾ ਨਾ ਉਸੇ ਦਿਨ ਉਸ ਤਰ੍ਹਾਂ ਹੀ ਸਾਰੇ ਪਾਠ ਹੋਣਗੇ ਹਾਂਜੀ ਫੇਰ ਭੋਗ ਪੈਂਦੇ ਹੈਗੇ ਹਨ ਲੰਗਰ
ਵਗੈਰਾ ਜਿਵੇਂ ਮਤਲਬ ਗੁਰਦੁਆਰੇ ਜਿਵੇਂ ਕੋਈ ਭਾਈਚੇ ਵਗੈਰਾ ਬਣਾਂਦੇ ਨੇ ਕਿ ਆਪਣੀ ਸ਼ਰਧਾ ਅਨੁਸਾਰ ਲੈ ਕੇ ਆਂਦੇ ਨੇ ਲੋਕੀ
ਹਾਂਜੀ ਨਹੀਂ ਜੀ ਅਗਰ ਜ਼ਿਆਦਾ ਪ੍ਰੋਗਰਾਮ ਹੁੰਦਾ ਹੈਗਾ ਤੇ ਫੇਰ ਲੰਗਰ ਬਣਾਂਦੇ ਹੈਗੇ ਨਾ ਬਈ ਸੇਵਾਦਾਰ ਹੈਗੇ ਨਾ ਲਾਗਰੀ ਉਹਨਾਂ ਨੂੰ ਕਹਿ ਕਹਿ ਦਿੱਤਾ ਜਾਂਦਾ ਹੈਗਾ ਕਿ ਬਈ ਤੁਸੀਂ ਅਸੀਂ ਭੋਗ ਪਾਣਾ ਹੈਗਾ ਵੀ ਸੰਗ ਤੇ ਉਹਨਾਂ ਨੇ ਤੇ ਫੇਰ ਉਹਨਾਂ ਨੂੰ ਬਣਾ ਦਿੰਦੇ ਹੈਗੇ ਨਾ ਜਿਵੇਂ ਵੀ ਅਸੀਂ ਉਹਨਾਂ ਨੂੰ ਕਹੀ ਏ ਨਾ ਕਿ ਵੀ ਸ ਸ ਭੋਗ ਪਾਣਾ ਹੈਗਾ ਵੀ ਕੇ ਤੁਸੀਂ ਸਾਨੂੰ ਇਹ ਬਣਾਣੇ ਹੈਗੇ ਹਨ ਤੇ ਉਹ ਬਣਾ ਦੇਣਗੇ ਬਸ ਇਸ ਵਾਰੀ ਨੀ ਬਣਾਇਆ ਪ੍ਰੋਗਰਾਮ ਕੀ ਘਰੋਂ ਕੋਈ ਪ੍ਰਸ਼ਾਦੇ ਕਹਿ ਦੇਣੇ ਹੈਗੇ ਨਾ ਅੱਛਾ ਭੈਣ ਜੀ ਪ ਤਾਂ ਕਿ ਬੱਚੇ ਬਈ ਇਹਨਾ ਲੰਗਰ ਇਕੱਠਾ ਹੋ ਜਾਂਦਾ ਨਾ ਫਿਰ ਸੰਭਾਲਣਾ ਅ ਮੁਸ਼ਕਿਲ ਹੋ ਜਾਂਦਾ ਵੰਡਨਾ ਔਖਾ ਹੋ ਜਾਂਦਾ ਹੈਗਾ ਵੀ, ਹਾਂਜੀ ਉਹ ਫੇਰ ਨਾ ਸੰਗਤ ਕੋਈ ਬਿਸਕੁਟ ਲੈ ਕੇ ਆ ਰਿਹਾ ਵੇ ਸੰਗਤ ਤੇ ਕੋਈ ਲੈ ਕੇ ਆ ਰਿਹਾ ਅ ਆਲੂ ਪੂੜੀਆਂ ਲਿਆ ਰਿਹਾ ਆ ਕੋਈ ਪਾਸਤਾ ਲੈ ਕੇ ਆ ਰਿਹਾ ਤੇ ਉਹ ਫੇਰ ਇੰਨਾ ਲੰਗਰ ਕੱਠਾ, ਹਾਂਜੀ
ਹਾਂਜੀ ਸਰਧਾ ਕਿੰਨੀ ਹੈਗੀ ਏ ਗੁਰੂਆਂ ਨੂੰ ਲੈ ਕੇ ਆਪਣੀ ਆਪਣੀ ਸ਼ਰਧਾ ਨਾਲ ਵਿਸ਼ਵਾਸ ਆ ਲ
ਹਾਂਜੀ, ਤੇ, ਹਾਂਜੀ ਦੇਖ ਲਓ ਵੀ ਸ਼ਰਧਾ ਹੀ ਹੈਗੀ ਆ ਵੇ ਹੋਰ ਇਨਸਾਨ ਕੋਲ ਕੁਛ ਨਈ ਹੈਗਾ ਅਗਰ ਸ਼ਰਧਾ ਹੈਗੀ ਆ ਵਿਸ਼ਵਾਸ ਹੈਗਾ ਪਰਮਾਤਮਾ ਤੇ ਉਹ ਸਾਨੂੰ ਅ ਜੇ ਤੁਹਾਨੂੰ ਮਨ ਵਿਚ ਸ਼ਰਧਾ ਨੀ ਹੈਗੀਆਂ ਤੁਸੀਂ ਉਈ ਆਏ ਜਾ ਰਹੇ ਹੋ ਆਏ ਜਾ ਰਹੇ ਹੋ ਤੁਹਾਡੇ
ਬਿਲਕੁਲ
ਮਨ ਸ਼ਰਧਾ ਨੀ ਹੈ ਗੀ ਏ
ਹੂੰ ਹੂੰ
ਨਾ ਲੇ ਤੁਹਾਨੂੰ ਪੁੁੰਨ ਮਿਲੇਗਾ, ਕਹਿੰਦੇ
ਹੂੰ ਹੂੰ
ਬਾਦ ਅਹ ਜਿਵੇਂ ਮਤਲਬ ਮੇਰੇ ਮੂੰਹ ਵਿਚ ਅ ਆਏ
ਹਾਂਜੀ ਹਾਂਜੀ ਹੈਲੋ ਹੈਲੋ
ਜ਼ਬਾਨ ਤੇ ਨਿਆਰੇ ਕਹਾਵਤ ਬਣੀ ਵੀ ਵੀ ਜਦੋਂ ਤੱਕ ਵਿਸ਼ਵਾਸ ਨਹੀਂ ਨਾ ਬਣਦਾ ਉਦੋਂ ਤੱਕ ਕਿ ਉਹ ਕੁਛ ਨੀ ਤੁਹਾਨੂੰ ਆ ਹਾਸਿਲ ਹੋ ਸਕਦਾ ਅੰਧ ਵਿਸ਼ਵਾਸ ਸੁਬੇਰਾ ਉਹ ਤੁਹਾਨੂੰ ਕੁਛ ਨੀ ਆ ਸਕ
ਹਾਂ ਤੁਹਾਡੇ ਤੋਂ ਪੁੱਛਣਾ ਸੀ ਜਿਵੇਂ ਮੰਨ ਲਉਂ ਹੁਣ ਨਗਰ ਕੀਰਤਨ ਵਗੈਰਾ ਵੀ ਨਿਕਲਦੇ ਨੇ ਤੇ ਮਤਲਬ ਹਰ ਸਾਲ ਹੁੰਦੇ ਦਾਂ ਕਿ ਨਗਰ ਕੀਰਤਨ ਵਗੈਰਾ ਨਿਕਲਦਾ ਹੈ
ਵਿਸ਼ਵਾਸ ਹੁੰਦਾ ਹੋਣਾ ਚਹੀਦਾ ਪਰਮਾਤਮਾ ਵਿੱਚ ਜਿੱਥੇ ਵੀ ਵਿਸ਼ਵਾਸ ਹੈਗਾ
ਹੈਲੋ
ਗਿਆ ਉਹ ਤੇ ਸਵੇਰੇ ਪਾ ਗਏ
ਹੈਲੋ ਹੈਲੋ ਹਾਂਜੀ ਹੁਣ ਤੁਹਾਡੀ ਆਵਾਜ਼ ਵਾਜ਼ ਨਹੀਂ ਆ ਰਹੀ ਸੀ ਤੁਹਾਡੇ ਵਿੱਚ ਹੈਲੋ
ਜੀ
ਬਸ ਮੈਂ ਤੁਹਾਡੇ ਤਾਂ ਵੀ ਪੁੱਛਿਆ ਸੀ ਵੀ ਲੰਗਰ ਵਗੈਰਾ ਵੀ ਲੱਗਦੇ ਨੇ ਨਾ ਕਈ ਜਗ੍ਹਾ ਤੇ ਜਿਵੇਂ ਉਹ ਸ਼ਬੀਲ ਲਾ ਲੈਂਦੇ ਨੇ ਕਈ ਜਣੇ ਹਨਾ ਸ਼ਬੀਲ ਵਗੈਰਾ ਲੱਗਦੀਆਂ ਨੇ ਕੀਰਤਨ ਵੀ ਨਿਕਲਦਾ ਨੇ ਤੇ ਮਤਲਬ ਉਹ ਚੀਜ਼ਾਂ ਕਿਸ ਦਿਨ ਨੂੰ ਹੁੰਦੀਆਂ ਜਿਸ ਦਿਨ ਕੋਈ ਗੁਰਪੂਰਬ ਹੁੰਦਾ ਹੈ ਯਾ ਉਸ ਤੋਂ ਪਹਿਲੇ ਦੋ ਦਿਨ ਤਿੰਨ ਚਾਰ ਦਿਨ ਪਹਿਲੇ ਕਿਉਂਕਿ ਕਈ ਲੋਕੀ ਹੁੰਦੇ ਨੇ ਕਿ ਸ਼ਬੀਲ ਵਗੈਰਾ ਲਾ ਲੈਂਦਾ ਨੇ ਕੋ ਵੀ ਗਰਮੀਆਂ ਹੈਗੀਆਂ ਨੇ
ਹਾਂਜੀ ਆ ਪਹਿਲੇ ਕੇ ਹਾਂਜੀ ਤੇ ਕਈ ਤੇ ਲੋਕ ਪਹਿਲੇ ਲਾ ਲੈਂਦੇ ਹੈਗੇ ਦੋ ਤਿੰਨ ਦਿਨ ਹੁਣ ਸਾਡੇ ਅ ਜਦੋਂ ਪਾਠ ਹੁੰਦੇ ਹੈਗੇ ਨ ਤੇ ਪਾਠ ਦੇ ਵਿੱਚ ਵੀ ਕਿਸੇ ਦਿਨ ਜਿਵੇਂ ਜਿਆਦਾ ਵੀ ਗਰਮੀ ਹੋਏ ਤੇ ਉਦੋਂ ਬਣਾ ਲੈਂਦੇ ਹੈਗੇ ਨ ਮੈ ਨਾ ਵੀਰ ਬਣਾ ਲੈਂਦੇ ਹੈਗੇ ਨ ਤੇ ਉਂਜ ਵੇਖਲੋ ਅਹ ਇੰਨੇ ਰੌਣਕਾਂ ਗੁਰੂ ਘਰ ਵਿੱਚ ਹੋਰ ਲੋਕ ਵੀ ਲਗਾਉਂਦੇ ਨੇ ਜਿਹੜੇ ਸਹਿਸਧਾਰੀ ਲੋਕ ਹੈਗੇ ਨੇ ਉਹ ਵੀ ਇੰਨੀ ਸੇਵਾ ਕਰਦੇ ਹੈਗੇ ਨਾ ਬਸ ਇਹ ਕਿ ਉਹਨਾਂ ਦਾ ਵਿਸ਼ਵਾਸ ਹੈ ਗੁਰੂ ਦੇ ਪ੍ਰਤੀ ਹੈ ਨਾ
ਫੁੱਲ ਸੁੱਟਣਾ
ਹਾਂਜੀ ਉਹ ਲਗਾ ਲੈਂਦੇ ਹੈਗੇ ਆ ਛਬੀਲ ਲਗਾਉਂਦੇ ਹੈਗੇ ਨਾ ਭੁੰਨੇ ਛੋਲੇਆਂ ਭੁੱਜੇ ਛੋਲੇ ਜਿਹੜੇ ਹੈਗੇ ਨੇ ਕਾਲੇ ਛੋਲਿਆਂ ਦਾ ਸੁੱਕੇ ਛੋਲਿਆਂ ਦਾ ਉਹਦਾ ਲੰਗਰ ਲਗਾਉਂਦੇ ਹੈਗੇ ਨ
ਕਿ ਮੈਂ ਪੁੱਛਣਾ ਸੀ ਜਿਵੇਂ ਨਗਰ ਕੀਰਤਨ ਹੁੰਦਾ ਨਾ ਤਾਂ ਮਤਲਬ ਮਤਲਬ ਜਿਵੇਂ ਤੁਸੀਂ ਸ਼ਹਿਰ ਚ ਪਤਾ ਨੀ ਕਿੱਥੇ ਲੈ ਕੇ ਘੁੰਮਦੇ ਪਏ ਹਨਾ ਗੁਰੂ ਗ੍ਰੰਥ ਸਾਹਿਬ ਜੀ ਨੂੰ
ਹਾਂਜੀ ਹਾਂਜੀ ਪੂਰੇ ਸ਼ਹਿਰ ਦਾ ਪਰਿਕਰਮਾ ਕਰਦੇ ਹੈਗੇ
ਅੱਛਾ ਅੱਛਾ ਮੈਨੂੰ ਇਹ ਸਮਝ ਨੀ ਆਉਂਦਾ ਸੀ ਕਿ ਲੈ ਕੇ ਕਿੱਥੇ ਜਾ ਰਹੇ ਨੇ ਤੇ ਮੈਂ ਪੁੱਛਣਾ ਸੀਗਾ ਮੈਂ ਕਿਹਾ ਜਿਵੇਂ ਟਰਾਲੀ ਚ ਲੈ ਕੇ ਜਾਂਦੇ ਨੇ ਨਾ ਅੱਛਾ ਪਰਿਕਰਮਾ ਵਗੈਰਾ ਕਰਦੇ ਨੇ
ਦੇ ਹੈਗੇ ਮਹਾਰਾਜ ਦੇ ਸਵਾਰੇ ਦੀ ਲੈ ਕੇ ਨਾ ਬੈਂਡ ਵਾਜਿਆਂ ਨਾਲ ਫੇਰ ਝੰਡਾ ਚੌਂਕ ਹੈਗਾ ਵ ਉੱਥੇ ਝੰਡਾ ਚੌਂਕ ਤੇ ਨਾ ਫਿਰ ਆਰਤੀ ਹੁੰਦੀ ਹੈ
ਅੱਛਾ ਅੱਛਾ
ਹਾਂਜੀ ਫੇਰ ਉਥੇ ਆਰਤੀ ਹੁੰਦੀ ਉਹ ਵੇਖਣ ਵਾਲਾ ਨਜ਼ਾਰਾ ਹੁੰਦਾ ਵੇ
ਹਾਂ ਕਿਉਂਕਿ ਦੇਖੋ ਸੰਗਤ ਇੰਨੀ ਹੁੰਦੀ ਉੱਤੋਂ ਦੀ ਮਾਇਕ ਵਗੈਰਾ ਜ਼ਿਆਦਾ ਸਪੀਕ ਕਦੇ ਅੱਛੇ ਹੁੰਦੇ ਨੇ ਤੇ ਕਾਫੀ ਮਤਲਬ ਆਨੰਦ ਈ ਬੜਾ ਸਕੂਨ ਮਿਲਦਾ ਨਈ?
ਪਰ ਤੁਆਨੂੰ ਮੌਕਾ ਮਿਲੇ ਨਾ ਤੇ ਤੁਸੀ ਜਰੂਰ ਦਰਸ਼ਨ ਕਰਨਾ ਇੱਕ ਵਾਰੀ ਨਗਰ ਕੀਰਤਨ ਤੇ।
ਧਿਆਨ ਦਾ ਬਸ ਮੈਂ ਤਾਹੀ ਸਲਾਹ ਲਈ ਮੈਂ ਕਿਯਾ ਮਨੂੰ ਪਤਾ ਏ ਮੈਂ ਪੁੱਛਾ।
ਜੇ ਕੋਈ ਗੱਲ ਨੀ ਚਲੋ ਠੀਕ ਏ ਭੈਨ ਜੀ ਠੀਕ ਏ।
ਚਲੋ ਜੀ ਕਾਫੀ ਵਧੀਆ ਲੱਗਾ ਤੁਆਡੇ ਨਾਲ ਗੱਲ ਕਰਕੇ ਠੀਕ ਏ ਓਕੇ ਚੰਗਾ।